ਹੈਲੋ।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
ਤੁਸੀਂ ਠੀਕ ਹੋ ਜੀ। ਘਰ ਪਰਿਵਾਰ ਠੀਕ ਹੈ ਜੀ।
ਹਾਂਜੀ ਹਾਂਜੀ। ਅ ਤੁਸੀਂ ਦੱਸੋ।
ਹਾਂਜੀ ਹਾਂ ਸਾਰੇ ਵਧੀਆ ਤੁਸੀਂ ਦੱਸੋ।
ਹਮ ਠੀਕ ਆ। ਹੋਰ ਕੀ ਕਰਦੇ ਸੀ।
ਬਸ ਬੈਠੇ ਜੀ ਤੁਸੀਂ ਦੱਸੋ ਕੀ ਕਰ ਰਹੇ ਹੋ।
ਬਸ ਆਪਾਂ ਹੀ ਬੈਠੇ ਸੀਗੇ।
ਅੱਛਾ ਜੀ।
ਹਮ।
ਕੀ ਹੋ। ਹਾਂਜੀ ਕੀ ਕਹਿ ਰਹੇ ਤੁਸੀਂ‌।
ਮੈਂ ਹੋਰ ਕਿੱਥੇ ਜਾਣਾ ਜੁਣਾ ਨੀ ਤੁਸੀਂ ਇਸ ਵਾਰੀ।
ਹਾਂਜੀ।
ਮੈਂ ਡੀ ਡੀ ਜੈਨ ਕੋਾਲਜ ਲੱਗਾ ਜੀ ਡੀ ਡੀ ਜੈਨ ਕੋਾਲਜ।
ਅੱਛ ਅੱਛਾ ਜੀ ਤੁਸੀਂ ਕੀ ਕਰਦੇ ਹੋ ਕੋਲਜ।
ਹਾਂਜੀ ਤੁਸੀਂ। ਕੋਲੇਜ ਚੱਲਦੇ ਬੀ ਏ ਚੱਲ ਰਹੀ ਹੈ। ਬੀ ਏ ਚ ਹਾਂਜੀ।
ਅੱਛਾ ਜੀ।
ਹੋਰ ਤੁਸੀਂ ਜਾਣਾਗੇ ਸਵਰੀ ਕਿੱਥੇ ਕਿੱਥੇ
ਹਾਂਜੀ ਕੀ ਕਹਿ ਰਹੇ ਹੋ
ਮੈਂ ਕਿਹਾ ਇਸ ਤੁਸੀਂ ਕਿੱਥੇ ਘੁੰਮਣ ਘੁੰਮਣ ਨੀ ਜਾਣਾ
ਹਾਂਜੀ ਹਾਂ ਜਾਣਾ ਸੀ ਮਨੀਕਰਨ ਸਾਹਿਬ
ਕਦੋਂ
ਕੱਲ੍ਹਪਰਸੂ ਤੱਕ ਜਾਣਾ ਸੀ ਬਸ
ਅਛਾ ਸਾਰੇਸਾਰਿਆਂ ਨੇ
ਹਾਂਜੀ ਹਾਂ ਸਾਰੇ ਜਾਣਗੇ, ਤੁਸੀਂ ਵੀ ਚੱਲਿਓ ਸਾਡੇ ਨਾ
ਅੱਛਾ ਠੀਕ ਐ ਚੱਲ ਪਾਾਂਗੇ
ਠੀਕ ਆ ਜੀ, ਠੀਕ ਆ ਜੀ
ਹਾਂਜੀ
ਘਰ, ਪਰਿਵਾਰ ਵਧੀਆ ਜੀ
ਕਿੰਨੇ ਹਾਂਜੀ ਕਿੰਨੇ ਕੁ ਟਿਕਟ ਹੈਏਗੀ ਉੱਥੇ।
ਹਾਂਜੀ ਕੀ ਕਹਿ ਰਹੇ ਹੋ?
ਮੈਂ ਕਿਹਾ ਕਿੰਨੀ ਕੁ ਟਿਕਟ ਹੋਏਗੀ ਕਿਨੇ ਰੁਪਏ ਟਿਕਟ ਹੋਏਗੀ।
ਆਪਾਂ ਗੱਡੀ ਚ ਜਾਵਾਂਗੇੋ ੳਹੀ ਪੰਜ ਛੇਹ ਹਜ਼ਾਰ।
ਅੱਛਾ ਪੰਜ ਹਜ਼ਾਰ ਰੁਪਏ।
ਹਾਂਜੀ।
ਹਮ
ਤੁਸੀਂ ਅੱਜੇ ਕੋਲਜ ਗਏ ਨੀ ਫਿਰ
ਨਹੀਂ ਅੱਜ ਨਹੀਂ, ਛੁੱਟੀ ਸੀ ਮੁੰਡੇ
ਕਿ, ਅੱਛਾ ਜੀ ਵੇਥੋ
ਹਮ
ਅੰਮ੍ਰਿਤਸਰ ਦੇ ਸੀ ਉੱਥੇ ਤੁਸੀਂ ਕੀ ਕੀ ਕੀਤਾ ਸੀ
ਅਸੀਂ ਅੰਮ੍ਰਿਸਰ ਪਿਛਲੇ ਹਫ਼ਤੇ ਗਏ ਸੀ ਉਥੇ ਬਸ ਘੁੰਮ ਵੀਗੈਰਾ ਗੁਰਦੁਆਰੇ ਮਠਾ ਮੁਠਾ ਟੇਕਿਆ ਜਲੀਆਂ ਵਾਲੀਆਂ ਬਾਘ ਘੁੰਮ ਅੇ, ਹੋਰ ਵੀ ਦੋ-ਚਾਰ ਜਗਾ ਮੋਲ ਵਗੈਰਾ ਕੱਪੜੇ ਕੁਪੜੇ ਸੀ, ਮੰਮਾ ਵਗੈਰਾ ਨੇ ਘਰਦਿਆਂ ਕੱਪੜੇ ਲਿੱਤੇ ਸੀ ਹਮ, ਹਾਂਜੀ, ਕੱਪੜੇ ਵਧੀਆ ਮਿਲਗੇ ਸੀਗੇ ਵਧੀਆ ਬਜਟ ਵੀ ਸੀਗਾ ਰੇਟ ਵੀ ਵਧੀਆ ਸੀ ਨਾਲੇ ਡਿਜ਼ਾਇਨ ਵੀ ਵਧੀਆ
ਅੱਛਾ ਜੀ
ਹਮ
ਹਾਂਜੀ ਤੁਸੀਂ ਕੀ ਬਣਾਇਆ ਫਿਰ
ਉਹ ਸਾਡੇ, ਉਹ ਬਣਿਆ ਜੀ ਰਾਜਮਾਂ ਵਗੈਰ
ਰੋਟੀ ਖਾਲੀ ਤੂਸੀ
ਨਹੀਂ ਹਲੇ ਖਾਣੀ ਆ
ਤੁਸੀਂ ਕਿੰਨੇ ਵਜੇ ਖਾਂਦੇ ਹੁੰਦੇ ਰੋਟੀ ਫੇਰ
ਦੁਪਹਿਰ ਸਾਡੇ ਆਈ ਤਿੰਨ ਕੁ ਵਜੇ
ਅੱਛਾ ਜੀ ਤਿੰਨ ਵਜੇ ਖਾਂਦੇ ਹੋ
ਹਾਂ ਤੁਸੀਂ ਖਾ ਲਈ ਐ ਰੋਟੀ
ਮੈਂ ਕਿਹਾ ਤੁਸੀਂ ਖਾ ਲਈ ਰੋਟੀ
ਹਾਂ-ਹਾਂ ਸੀਤਾ ਖਾਲੀ, ਹਾਂਜੀ ਹਾਂ ਸੀਤਾ ਖਾਲੀ
ਅੱਛਾ ਅੱਛਾ
ਅੱਛਾ ਜੀ ਹੋਰ ਦੱਸੋ ਤੁਸੀਂ ਫੋਨ ਕਿਉਂ ਕੀਤਾ ਸੀ
ਬਸ ਵੈਸੀ
ਅੱਛਾ ਜੀ
ਹਮ
ਤੁਸੀਂ ਛੁੱਟੀਆ ਤੇ ਕਿਤੇ ਘੁੰਮਣ ਨਹੀਂ ਗਏ
ਅੰਮ੍ਰਿਤਸਰ ਵਗੈਰਾ ਹੀ ਗਏ ਸੀਗੇ ਹੋਰ ਤਾਂ ਕਿੱਥੇ ਨੀ ਗਏ।
ਹੋ ਨਹੀਂ ਕਿਤੇ ਗਏ।
ਹੋ ਨਹੀਂ ਕਿਤੇ ਗਏ।
ਹੈਲੋ
ਹਾਂਜੀ-ਹਾਂਜੀ
ਤੁਸੀਂ ਕੀ ਕਰ ਰਹੇ ਹੋ ਹੁਣ ਹਾਂਜੀ
ਹਾਂਜੀ।
ਤੁਸੀਂ ਕੀ ਕ
ਕੀ ਕਰ ਰਹੇ ਹੋ ਬਸ ਕੁਛ ਨੀ ਬੈਠੇ ਐਵੇਂ
ਹਣ ਲੱਗਿਆ। ਤੁਸੀਂ ਮੋਟਰਸਾਇਕਲ ਚਲਾ ਲੈਂਦੇ ਹੋ
ਹਾਂਜੀ
ਚਲੋ ਤੂਹਾਨੂੰ ਕੀਨੇ ਸੀਖਾਯਾ ਸੀ ਮੋਟਰਸਾਇਕਲ
ਜੇ ਆਪ ਹੀ ਸਿੱਖ ਰਹੇ ਹੈ।
ਅੱਛਾ ਜੀ ਅੱਛਾ ਜੀ ਤੁਸੀਂ ਗੱਡੀ ਵੀ ਚਲਾ ਲੈਂਦੇ ਹੋ ਫਿਰ
ਥੋੜ੍ਹੀ-ਥੋੜ੍ਹੀ
ਅੱਛਾ ਜੀ ਤੁਹਾਡੇ ਕੋਲ ਆਪਣੀ ਗੱਡੀ ਹੈਗੀ ਆ।
ਹਾਂ ਨਹੀਂ।
ਅੱਛਾ ਜੀ।
ਤੁਹਾਡੇ ਕੋਲ ਹੈਗੀ।
ਹਾਂਜੀ ਹਾਂ ਸਾਡੇ ਕੋਲ ਤਾਂ ਹੈਗੀ ਆ।
ਅੱਛਾ।
ਤੁਹਾਨੂੰ ਕਿਹੜੀ ਡਿਸ਼ ਬਣਾਉਣੀ ਆਉਂਦੀ ਆ
ਹਾਂਜੀ।
ਤੁਸੀਂ ਕਿਹੜੀ ਡਿਸ਼ ਬਣਾ ਲੈਦੇ ਹੋ।
ਸੋਰੀ ਮ ਲ ਆਦਾ ਤ
ਤੁਹਾਡੀ ਕਿਹੜੀ ਫੇਵਰੇਟ ਡਿਸ਼ ਹੈ। ਤੁਹਾਡੀ ਕਿਹੜੀ ਫੇਵਰੇਟ ਡਿਸ਼ ਆ।
ਪਾਸਤਾ ਵਗੈਰਾ ਹੀ ਹੈ।
ਰੋਜ ਤੁਸੀਂ ਵੀ ਬਨਾਉਦੇ ਹੋ।
ਉਹ ਯੂਟੀਊਬ ਵਗੈਰਾ ਦੇਖ ਬਉਦੇ ਫਿਰੈਨ ਆਉਦਾ ਵੀ ਥੋੜਾ ਬਹੁਤ ਬਣਾ ਲੇਨਾ।
ਤੁਸੀਂ ਆਪ ਕਿਵੇਂ ਬਣਾਉਂਦੇ ਹੋ।
ਅਸੀਂ ਪਹਿਲਾਂ ਵੀ ਉਬੋਇਲ ਕਰਕੇ ਇੱਕ ਪਤੀਲੇ ਵਿੱਚ ਪਾ ਕੇ ਬੋਇਲ ਕਰਕੇ ਰੱਖ ਕੇ ਥੋੜਾ ਲੂਣ ਵਗੈਰਾ ਪਾ ਕੇ ਸਬਜ਼ੀ ਵਗੈਰਾ ਕੱਟ ਕੇ ਫਿਰ ਤੇਲ ਵਗੈਰਾ ਸਬਜ਼ੀ ਵਗੈਰਾ ਪਾ ਕੇ ਪਾਸਤਾ ਨੂੰ ਪਾ ਕੇ ਟੱਕ ਕੇ ਰੱਖ ਦੇਣਾ। ਅਈ ਪਿਆਜ਼ ਟਮਾਟਰ ਸ਼ਿਮਲਾ ਮਿਰਚ
ਅੱਛਾ ਜੀ ਲੰਬੇ ਲੰਬੇ ਕੱਟਦੇ ਹੋ।
ਹ ਛੋਟੀ ਛੋਟੀ।
ਅੱਛਾ ਜੀ।
ਹਾਂਜੀ।
ਹੋਰ ਦੱਸੋ ਅੱਗੇ ਕਿ ਹੋਰ ਕੀ ਬਣਾ ਲੈਂਦੇ ਹੋ ਤੁਸੀਂ
ਹੋਰ ਇਹ ਉਹ ਸਾਰਾ ਇਹ ਤਾਂ ਬਣਾ ਲੈਨੇ ਆ ਪਾਸਤਾ ਵਗੈਰਾ ਸਾਰਾ ਕੁਛ ਮਨਚੂਰੀਅਨ ਵ ਸਾਰਾ ਕੁਛ
ਤੁਸੀਂ ਪੀਜ਼ਾ ਵੀ ਬਣਾ ਲੈਂਦੇ ਹੋ।
ਹਾਂਜੀ।
ਉਹ ਕਿਵੇਂ ਬਣਾਉਂਦੇ ਹੁੰਦੇ ਹੋ ਤੁਸੀਂ
ਪੀਜ਼ਾ ਨੂੰ ਪਲ ਰੋਟੀ ਵਗੈਰਾ ਬਣਾ ਕੇ ਸ਼ੇਪ ਚ ਆਟੇ ਨੂੰ ਫਿਰ ਥੋੜੇ ਜ ਉੱਪਰ ਕ ਉਹਦੇਪਰ ਡਕੇ ਬੇਕ ਕਰਕੇ ਚੀਜ਼ ਪਾ ਕੇ ਥੋੜਾ ਜਿਹਾ ਸ਼ਿਮਲਾ ਮਿਰਚ ਵਿੱਚ ਕੱਟ ਕਰ ਕਿਵੇਂ ਹੋ ਜਸਪਾਲ ਹਾਂਜੀ
ਅੱਛਾ ਜੀ
ਹੈਲੋ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਸਮਝਣ ਲੱਗਿਆ
ਹਾਂਜੀ
ਕੀ ਕਹਿ ਰਹੇ ਹੋ ਤੁਸੀਂ
ਹਾਂਜੀ ਹੈਲੋ ਕੀ
ਤੁਸੀਂ ਜਿੰਮ ਜਾਂਦੇ ਹੋ ਤੁਸੀਂ ਜਿੰਮ ' ਕੀ ਕਰਦੇ ਹੁੰਦੇ ਹੋ
ਜਿਮ ਚ ਐਕਸਰਸਾਈਜ਼ ਵਗੈਰਾ, ਵੇਟ ਗੇਨ
ਪਤਲੇ ਹੋਣ ਲਈ ਮੋਟੇ ਹੋਣ ਲਈ-
ਮੋਟੇ ਹੋਣ ਲਈ
ਅੱਛਾ ਜੀ ਤੁਸੀ ਹੋਏ ਹੋਗੇ ਥੋੜੇ-ਥੋੜੇ ਮੋਟੇ ਯਾ ਪਤਲੇ ਹੋ ਹਜੇ ਵੀ।
ਹਾਂਜੀ ਨਹੀਂ ਹੋ ਹੁਣ ਤਾਂ
ਅੱਛਾ ਜੀ।
ਹੂ ਹਾਂ
ਤੁਸੀਂ ਕਿਹੜੀ ਕਿਹੜੀ ਜਿੰਮ 'ਚ ਉਹ ਕਰ ਲੈਂਦੇ ਹੋ ਐਕਸਰਸਾਈਜ਼
ਜੇਆ ਮਤਲਬ
ਕਿ ਕੀ ਕਰ ਲੈਣੇ ਹੋਣੀ ਬ
ਉਹ ਸਾਰੇ ਐਕਸਰਸਾਈਜ਼ ਕਰ ਲੈਂਦੇ ਆ ਬੈਕ ਚੈਸਟ ਬਸ ਲੈਗ
ਅੱਛਾ ਜੀ
ਹੂੰ ਹਾਂਜੀ
ਸਾਰੀਆਂ ਆਉਂਦੀਆਂ ਨੇ ਤੁਾਨੂੰ
ਹੈਲੋ
ਸਾਨੂੰ ਸਾਰੀਆਂ ਹੀ ਆਉਂਦੀਆਂ ਨੇ
ਹਾਂਜੀ ਹਾਂਜੀ
ਹੈਲੋ
ਹਾਂਜੀ। ਹੈਲੋ,
ਹਾਂਜੀ।
ਤੁਸੀਂ ਕਿੰਨ ਵਜੇ ਅੰਮਾ
ਪੰਜ ਵਜੇ ਜਾਣੇ ਛੇ ਵ ਅੱਠ ਸਤ ਵਜੇ ਕਰੇ
ਇੰਨਾ ਨਾਮ ਲਾਂਦੇ ਹੋ ਤੁਸੀਂ ਜਿੰਮ ਚ
ਹੂ
ਅਣਾ
ਹਾਂਜੀ
ਘਰ ਪਰਿਵਾਰ ਵਧੀਆ
ਹਾਂਜੀ
ਤੁਸੀਂ ਕੀ ਕਰ ਰਹੇ ਹੋ ਹੋਰ
ਬਹੁਤ ਸਾਲ ਤਾਂ ਪਹਾੜੀ ਤੇ ਬਰ ਤੇ ਬੈਠੇ ਹੋ।
ਅੱਛਾ ਜੀ। ਠੀਕ ਆ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ।
ਠੀਕ ਹੈ।